ਹੈਲੋ।
ਹੈਲੋ ਭਾਜੀ, ਤੁਸੀ।
ਵੀਰ ਜੀ, ਸਤਿ ਸ਼੍ਰੀ ਅਕਾਲ।
ਹੋਰ, ਕੀ ਕਰ ਰਹੇ ਹੋ।
ਬਸ ਮੈਂ ਅੰਮ੍ਰਿਤਸਰ ਆਇਆ ਸੀ। ਆਪਣੇ ਮਾਸ, ਉਹ ਮਾਮੇ ਕਾਰ ਆਇਆ ਸੀ ਮੈਂ ਤੇ ਅਪਣੀ।
ਹੂੰ, ਹੋਰ? ਹੋਰ ਵਧੀਆ, ਤੁਸੀਂ ਸੁਣਾਓ? ਗਰਮੀ ਦੀ ਛੁੱਟੀਆਂ ਇੱਚ ਕੀ ਕਰ ਰਏ ਔ ਅੱਜ ਕੱਲ੍ਹ?
ਬਸ ਅੰਮ੍ਰਿਤਸਰ ਆਇਆ ਸੀ, ਸ਼ਾਮੀ ਜਾਵਾਂਗਾ ਜਲਿਆਂਵਾਲਾ ਬਾਗ। ਫੇਰ ਰਾਤੀ ਦਰ, ਦਰਬਾਰ ਸੈਬ ਮੱਥਾ ਟੇਕਣਾ ਏ, ਬਸ ਫੇਰ ਰਾ-ਰਾ ਤੀ ਚਲੇਆ ਕਰਾਂਗਾ ਔਥੇ, ਤਿੰਨ ਚਾਰ ਵਜੇ, ਸਵੇਰੇ ਆ ਜਾਗੇ ਬਸ।
ਹੂੰ, ਹੋਰ ਸੁਣਾਓ? ਤੁਸੀ। ਫਿਟਨੈਸ ਦੇ ਬਾਰੇ ਕੀ ਤਿਆਨ ਦੇ ਰਏ ਹੋ ਅੱਜਤਰ? ਛੁਟੀਆਂ ਇੱਚ? ਫਿਟਨੈਸ ਦੇ ਬਾਰੇ, ਕੀ ਧਿਆਨ ਦੇ ਰਏ ਹੋ ਮਤਲਬ? ਫਿਟਨੈਸ ਤੇ ਕੁਛ ਤਿਆਨ ਦੇ ਰਏ ਹੋ?
ਔਰ?
ਕੀ ਕਰਦੇ ਬਏ
ਮੈਂ ਤੇ ਬਸ ਰੋਟੀ ਖਾ ਰੇਆ ਸੀ। ਤੁਸੀਂ ਦੱਸੋ? ਹੋਰ ਉੱਥੇ ਦਾ, ਉੱਥੇ ਮੌਸਮ ਕਿੱਥੇ ਵੇ?
ਏਥੇ ਮੌਸਮ ਵਦੀਆ ਏ। ਗਰਮੀ ਬੋਤ ਐ।
ਐਥੇ ਤਾਂ ਬੜਾ ਵਦੀਆ ਮੌਸਮ ਏ। ਬਾਦਲ ਈ ਬਾਦਲ ਨੇ ਏਥੇ ਤਾਂ।
ਹੋਰ ਸੁਣਾਓ? ਕੁਛ ਨਈ ਤਾਦੀ ਡਾਇਟ ਕੀ ਐ? ਡਾਇਟ ਵਗੈਰਾ
ਪਤੰਗਾਂ ਵੀ ਬੜੀ ਆਉਣ ਲੱਗ ਗਈਆ ਨੇ।
ਹੂੰ।
ਇੱਕ ਤੇ ਚਾਈਨੀਜ਼ ਡੋਰਾਂ ਨੇ ਨਾਸ ਕੀਤਾ ਦਾ ਏ, ਤੇ ਇੱਕ ਏਹ ਪਤੰਗਾ ਇੰਨੀ ਵੱਡੀਆਂ ਵੱਡੀ ਵੱਡੀਆਂ, ਔਹ ਬੱਚੇ ਗਿਰ ਜਾਂਦੇ ਨੇ ਛੱਤਾਂ ਤੋਂ।
ਏਹ ਤਾਂ ਹੈਂ, ਪਤੰਗਾ ਉੱਡਾਣ ਤਾਂ ਥੋੜਾ ਰਿਸਕ ਤੇ ਹੈਗਾ ਏ।
ਤੇ ਏਹਨਾਂ ਨੂੰ, ਬੱਚਿਆਂ ਨੂੰ ਸਮਝ ਵੀ ਨਈ ਆਂਦਾ, ਕਿ ਸਜ਼ਾ ਵੀ ਹੈਗੀ ਐ। ਉਹ ਵੀਨ ਇਲਲੀਗਲ ਹੈਗਾ ਐ। ਤੇ ਕੀ ਨਾਮ ਏ, ਫਾਈਨ ਵੀ ਲੱਗਦਾ, ਏਹਨਾਂ ਨੂੰ ਸਮਝ ਈ ਨੀ ਆਂਦੀ ਬੱਚਿਆਂ ਨੂੰ।
ਐਨੀ ਜੋਰ ਇਲੀਗਲ ਹੈਗੀ ਐ।
ਕੀ ਕਰੀਏ? ਹੂੰ, ਕੀ ਕਰੀਏ? ਬਚਪਨ ਈ ਐ ਨਾ, ਮੰਨਦੇ ਨੀ ਬੱਚੇ।
ਹੂੰ, ਕੁੱਛ ਕੇਹ ਵੀ ਨੀ ਸਕਦੇ, ਫੇਰ ਅੱਗੋਂ ਕੁਛ ਨਾ ਕੁਛ ਬੋਲਣ ਲੱਗ ਜਾਂਦੇ ਨੇ, ਬਈ ਸਾਨੂੰ ਉਡਾ ਸੋ ਏਹ ਕਰਨ ਦੋ, ਕਰਨ ਦੋ।
ਆਜ ਕੱਲ ਮਾਂ ਬਾਪ ਈ ਨਹੀਂ ਸੁਣਦੇ। ਉਹਨਾਂ ਨੂੰ ਐ ਕਿ ਸਾਡਾ ਬੱਚਾ ਖੇਡਦਾ ਰਏ ਬਸ।
ਐ ਤਾਂ ਹੈ। ਨਾ ਬੋਲਦੇ ਤਾਂ ਨੇ ਉਹ।
ਨਈ ਮੰਨਦੇ ਨੀ ਨਾ, ਬੱਚੇ ਬੱ ਚੇ ਨੀ ਮੰਨਦੇ ਨਾ, ਜਿਆਦਾ ਵਿਗੜ ਗਏ ਨੇ ਬੱਚੇ ਅੱਜ ਕੱਲ੍ਹ ਦੇ।
ਹੂੰ! ਕਾ
ਏਕ ਤੇ ਓਹਨੂੰ। ਫੋਨਾਂ ਨੇ ਨਾਸ ਕੀਤਾ ਦਾ ਬੱਚੇਆਂ ਦਾ, ਇੱਕ ਪਰਸਨਲ ਫੋਨ ਦੇ ਦੇਦੇ ਮਾਂ ਬਾਪ। ਤੇ ਉਹ ਕੰਮ ਖ਼ਰਾਬ ਹੋ ਜਾਂਦਾ।
ਹੂੰ।
ਹੋਰ ਦੱਸੋ?
ਤੁਸੀ। ਤੁਸੀਂ ਸੁਣਾਓ? ਅੰਬਰਸਰ ਕੇਹੜੇ-ਕੇਹੜੇ ਗੁਰੂਦੁਆਰੇ ਘੁੰਮਣ ਜਾਓਗੇ?
ਅਸੀਂ ਜਾਵਾਂਗੇ, ਪੈਲੇ ਜਾਵਾਂਗੇ ਅਸੀਂ, ਜਲਿਆਂਵਾਲਾ ਬਾਗ, ਉੱਥੇ ਵੇਖਾਂਗੇ, ਫੋਟੋ ਖਿੱਚ ਜਾਗੇ! ਜਲਿਆ ਵਾਲਾ ਬਾਗ ਚ ਉਹ ਵੇਖਾਂਗੇ ਜਿਹੜਾ ਕਾਂਡ ਹੋਇਆ ਨਹੀਂ ਸੀੇ। ਖ਼ਾਲੀ
ਹਾਂਜੀ- ਹਾਂਜੀ।
ਜਿੱਥੇ ਗੋਲੀਆਂ ਚੱਲਿਆ ਸੀ। ਅੰਗਰੇਜ਼ਾਂ ਨੇ ਗੋਲੀਆਂ ਨੀ ਚਲਵਾਈ ਸੀ ਜਲਿਆਂਵਾਲਾ ਬਾਗ।
ਹਾਂਜੀ।
ਉਹ ਵੇਖਾਂਗੇ ਤੇ ਫੋਟੋ ਖਿੱਚਾਂਗੇ। ਤੇ ਉਸ ਤੋਂ ਬਾਦ ਗੋਲਡਨ ਟੈਂਪਲ ਜਾਵਾਂਗੇ।
ਹਾਂਜੀ!
ਹੋਰ ਤੁਸੀਂ ਸੁਣਾਓ! ਤੁਸੀਂ ਕਿੱਥੇ ਗਏ ਹੋ ਛੁਟੀਆਂ ਚ?
ਆਪਾਂ ਹਰ ਸ਼ਨੀਵਾਰ ਗੋਲਡਨ ਟੈਂਪਲ ਜਾਈਦਾ। ਉੱਧਰ ਤੁਸੀਂ ਗੋਲਡਨ ਟੈਂਪਲ ਹੀ, ਗੋਲਡਨ ਟੈਂਪਲ ਚ ਹੀ ਨਾ ਤੁਸੀਂ?
ਹੂੰ!
ਗੋਲਡਨ ਟੈਂਪਲ ਹੀ ਤੁਸੀਂ, ਜਦੋਂ ਚੁਪੇਹਰਾ ਸਾਹਿਬ ਹੋਏਗਾ ਤਾਂ ਕਦੇ ਜਾਣਾ। ਐਤਵਾਰ ਨੂੰ।
ਕਿੰਨੇ ਵਜੇ ਹੁੰਦਾ ਸਵੇਰੇ।
ਉਹ ਸਵੇਰੇ ਬਾਰਾਂ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਹੁੰਦਾ ਬਹੁਤ ਮਜ਼ਾ ਆਉਂਦਾ ਉੱਧਰ।
ਅੱਛਾ!
ਬੇਜ
ਜਾਂਦੇ ਹੋ! ਤੁਸੀਂ ਜਾਂਦੇ ਹੋ?
ਹਾਂਜੀ! ਆਪਾਂ ਜਾਂਦੇ ਆ।
ਖ਼ਾਲੀ ਤੇ ਇਸੇ ਵਾਰੀ ਆਓਗੇ ਮੈਨੂੰ ਮਿਲ ਮਿਲਜੋਗੇ, ਕਿੱਥੇ ਆਓਗੇ, ਕਿੱਥੇ ਕਿੰਨੇ ਵਜੇ ਆਓਗੇ ਤੁਸੀਂ ਇੱਥੇ?
ਮੈਂ ਇੱਥੇ ਆਵਾਂਗਾ। ਰਾਤੀ ਗਿਆਰਾਂ ਵਜੇ ਜਾਂ ਬਾਰਾਂ ਵਜੇ।
ਅੱਛਾ! ਕਿਹੜੀ ਟ੍ਰੇਨ ਤੇ,
ਗੋਲਡਨ ਟੈਂਪਲ ਮੇਰੀ ਤੇ,
ਅੱਛਾ! ਮੈਂ ਤੇ ਇੱਥੇ ਜਨ ਸ਼ਤਾਬਦੀ ਤੇ ਆਇਆ ਸੀ। ਸੋਨੇ ਯਾਰ ਬੜਾ ਟਾਈਮ ਲਗਦਾ ਵਿੱਚ ਕਰੋਸਿੰਗਾ ਆਉਣ ਲਗ ਗਈਆ ਨੇ, ਯਾਰ ਸੱਤ-ਅੱਠ ਘੰਟੇ ਲਾਤੇ ਨੇ,
ਹਾਂਜੀ! ਜਨ ਸਤਾਬਦੀ ਦੀ ਤਾਂ ਹੁਣ ਖਰਾਬ ਹੋ ਗਈ ਏ, ਪੁੱਛ ਕੇ ਜਾਂਦੇ ਮੈਨੂੰ ਪਹਿਲੇ,
ਤੇ ਜਨ ਸ਼ਤਾਬਦੀ ਵਿੱਚ ਕੋਈ ਜਨਰਲ ਡੱਬਾ ਵੀ ਨਹੀਂ ਹੈਗਾ। ਮੈਂ ਸੁਣਿਆ ਗੋਲਡਨ ਟੈਂਪਲ ਮੇ, ਪਰ ਯਾਰ ਗੋਲਡਨ ਟੈਂਪਲ ਮੇਲੇ ਚ ਰਿਜਰਵੇਸ਼ਨ ਸਹੀ ਕੀ ਓਹਣ ਬਾਬੇ ਨੇ ਜਿਵੇਂ ਬੁਲਾਇਆ ਆ ਗਿਆ।
ਤੇ ਤੁਸੀਂ ਗੋਲਡਨ ਟੈਂਪਲ ਮ ਇਹਦੇ ਚ। ਉਧਰੋਂ ਕਰੰਟ ਟਿਕਟ ਲੈ ਲੈਂਦੇ। ਕਰੰਟ ਟਿਕਟ ਲੈ ਕੇ ਜਨਰਲ ਡੱਬੇ ਚ ਪਏ ਜਾਂਦੇ।
ਸਾਨੂੰ ਹੀ ਪਤਾ ਸੀ ਤੁਸੀਂ ਦੱਸ ਤਾਂ ਅੱਛੀ ਗੱਲ ਹੈ।
ਉਹ ਕਿਉਂਕਿ ਮੁੰਬਈ ਤੇ ਚੱਲਦੀ ਹੈ ਨਾ ਇੱਧਰ ਤਾਂ ਖਾਲੀ ਹੋ ਜਾਂਦੀ ਹੈ ਲਗਭਗ
ਲੰਬਾ ਬੜਾ ਸਫ਼ਰ ਹੈਗਾ।
ਤੇ ਤੁਸੀਂ ਉਧਰੋਂ ਜਾਣਾ ਬਾਬਾ ਤੁਸੀਂ ਓਧਰੋਂ ਜਾਣਾ। ਬਾਬਾ ਸ਼ਹੀਦਾ ਸਾਹਿਬ।
ਅੱਛਾ
ਬਾਬਾ ਸ਼ਹੀਦਾ ਸਾਹਿਬ ਦਾ ਲੰਗਰ ਸਵਾਦ ਹੁੰਦਾ ਉਧਰ ਉੱਧਰ ਨ ਨਿਊਟਰੀ ਤੇ ਨਾਲ ਮਿਲਦਾ ਪ੍ਰਸ਼ਾਦਾ।
ਅੱਛਾ ਜੀ।
ਇਹ ਤੁਸੀਂ ਉਸ ਤੋਂ ਬਾਅਦ ਜਾਣਾ ਬਾਬਾ ਬੁੱਢਾ ਸਾਹਿਬ।
ਅੱਛਾ ਜੀ।
ਬਹੁਤ ਵਧੀਆ ਗੁਰਦੁਆਰੇ ਹੈਗੇ ਆ ਦੋਨੋ।
ਅੱਛ ਜੀ!
ਉਹੋ ਬਹੁਤ ਵਧੀਆ ਗੁਰਦੁਆਰਾ ਸੀ ਅੱਜ
ਵੀਰ ਜੀ! ਤੁਸੀਂ ਏਹ ਦੱਸੋ ਜਿਹੜੀ ਤੁਸੀਂ ਉਹ ਬੈਲ ਬੋਟਮ ਸਿਲਵਾਈ ਵੀ, ਉਹ ਕਿਹਦੇ ਕੋਲ ਸਿਲਵਾਈ ਸੀ। ਯਾਰ ਚੌ ਦੀ, ਮਤਲਬ ਬੜੀਆਂ ਬੜੀਆਂ ਸਿਲੀ ਸੀ ਉਹ ਬੈਲ ਬੋਟਮ, ਜਿਹੜੀ ਕੱਲ੍ਹ ਦੀ ਸਲਵਾਈ ਨਹੀਂ ਸੀ ਤੁਸੀਂ।
ਹਾਂਜੀ!
ਉਹ ਕਿਹਦੇ ਕੋਲ ਸਿਲਵਾਈ ਸੀ ਮੇਰੀ ਵੀ ਸਿਲਵਾਨਣੀ ਯਾਰ
ਹੈਗਾ ਦਰਜੀ ਉਹਦੇ ਕੋਲ ਸਵਾਈ ਸੀ।
ਦੱਸ ਦੋਗੇ ਮੈਨੂੰ ਯਾਰ ਮੈਨੇ ਵੀ ਮੈਂ ਵੀ ਸਿਲਵਾਨੀ ਏ।
ਕੋਈ ਗੱਲ ਨੀ ਕਦੋ ਹੋਰ ਗੱਲ ਵੀ ਤੇ ਦੱਸ ਦ ਵੀ
ਠੀਕ ਏ ਠੀਕ ਏ ਹੋਰ ਸੁਣਾਓ ਕਿਵੇਂ।
ਤੁਸੀਂ ਸੁਣਾਓ ਬਈ ਤੁਸੀਂ ਜਿੰਮ ਵਗੈਰਾ ਜਾਂਦੇ ਓ।
ਜਿੰਮ ਵਗੈਰਾ ਯਾਰ ਮੈਂ ਛੱਡ ਤੀ ਏ। ਮੇਰੇ ਪੇਪਰ ਉੱਪਰ ਆ ਗਏ ਸੀ। ਮੇਰੇ ਯਾਰ ਪੜ੍ਹਾਈ ਦੇ ਚੱਕਰ ਮੇਰੀ ਜਿੰਮ ਛੁੱਟ ਗਈ ਹੈ ਰੂਟੀਨ ਖ਼ਰਾਬ ਹੋ ਗਈ ਮੇਰੀ
ਹੁਣ ਸਰੀਰ ਦੇ ਬਾਰੇ ਕੁਝ ਧਿਆਨ ਦਿੰਦੇ ਹੋ ਤੁਸੀਂ ਸਰੀਰ ਤੇ
ਹੂੰ
ਧਿਆਨ ਦਿੰਦੇ ਹੋ ਕੁਛ ਥੋੜਾ
ਤੁਸੀਂ ਉਡਾਦੇ ਹੋ ਪਤੰਗਾ
ਤੁਸੀਂ ਸਰੀਰ ਤੇ ਧਿਆਨ ਦਿੰਦੇ ਹੋ ਥੋੜਾ ਬਹੁਤਾ
ਬਸ ਬਾਬੇ ਦੇ ਮੇਰੇ ਸਾਡਾ ਸਰੀਰ ਖੁਦ ਧਿਆਨ ਹੀ ਰਹਿੰਦਾ।
ਅਸੀ ਉਡਾਈ ਦੀ ਪੰਤਗਾਂ ਉਡਾਈ ਦੀਏ ਆਪਾਂ
ਤੇ ਤੁਸੀਂ ਚਨੀ ਚਾਈਨੀਜ਼ ਡੋਰ ਨਾਲ ਉਡਾਉਂਦੇ ਹੋ ਜਾਂ ਸਾਦੇ ਨਾਲ
ਹਾਂ ਬ੍ਰੇਲੀ ਮਾਂਜਾ ਨਾਲ ਉਡਾਣੇੇ ਆ। ਬੇਰਲੀ ਦੇ ਮਾਂਜੇ
ਅੱਛਾ -ਅੱਛਾ ਹੋਰ ਸੁਣਾਓ।
ਹੋਰ ਬਸ ਗਰਮੀ ਬਹੁਤ ਪੈ ਰਹੀ ਹੈ ਅੱਜ ਕੱਲ੍ਹ ਮੌਸਮ ਨੇ ਇੱਕ ਤਾਂ ਪ੍ਰਦੂਸ਼ਣ
ਲੱਗਦਾ ਮੌਸਮ ਦਾ ਪਤਾ ਹੀ ਨਹੀਂ ਲੱਗਦਾ ਕਦੇ ਬਾਦਲ ਆ ਜਾਂਦੇ ਨੇ। ਕਦੇ ਬਾਰਿਸ਼ ਆ ਜਾਂਦੀ ਹੈ ਕਦੇ ਧੁੱਪ ਨਿਕਲ ਜਾਂਦੀ ਹੈ ਕੁਛ ਨਹੀਂ ਕਹਿ ਸਕਦੇ।
ਸਹੀ ਗੱਲ ਹੁਣ ਇਹ ਪ੍ਰਦੂਸ਼ਣ ਨੇ ਵੀ ਉਹ ਕੀਤਾ ਆ ਫੈਕਟਰੀਆਂ ਦਾ ਧੂੰਏ ਬੜੇ ਨੀ ਆ ਰਹੇ ਨੇ। ਪਹਿਲੇ ਦੇ ਮੌਸਮ ਸਾਫ਼ ਹੋਇਆ ਕਰਦੇ ਸੀ ਹੁਣ ਪ੍ਰਦੂਸ਼ਣਾ ਨੇ ਣੇ
ਸਾਰੇ ਕੀ ਨਾਮ ਏ ਪੇੜ ਵੀ ਕੱਟੇ ਜਾ ਰਹੇ ਨੇ ਹੈ ਜਿਹੜੇ ਸਾਨੂੰ ਆਕਸੀਜ ਦਿੰਦੇ ਨੇ ਉਹੀ ਸਾਰੇ ਕੱਟ ਰਹੇ ਨੇ ਤੇ ਕੀ ਫਾਇਦਾ ਹੋਏਗਾ ਸਾਨੂੰ
ਕੀ- ਕੀ ਸਾਨੂੰ ਪਤਾ ਹੈਗਾ ਬਈ ਅ ਪ੍ਰਦੂਸ਼ਣ ਜ਼ਿਆਦਾ ਕਰਦੇ ਪਏ ਦੇ ਅੱਜ ਕੱਲ੍ਹ
ਹਾਂਜੀ ਹੋਰ ਫਿਰ
ਹੋਰ ਸੁਣਾਓ? ਹੋਰ ਸੁਣਾਓ, ਤੁਸੀਂ? ਅੱਜ-ਕੱਲ
ਹੋਰ ਸੁਣਾਓ? ਮੈਂ ਬਸ ਇੱਥੇ ਹੀ ਬੈਠਾ ਸੀ। ਰੋਟੀ ਰੋਟੀ ਖਾਕੇ‌ ਹੁਣ, ਨਹਾਨ ਜਾਵਾਂਗਾ। ਫੇਿਰ ਉਸ ਤੋਂ ਬਾਅਦ ਅੰਮ੍ਰਿਤਸਰ ਘੁੰਮਾਂਗਾ ਥੋੜ੍ਹਾ ਬਾਕੀ ਫੋਟੋ ਫੋਟੋ ਖਿੱਚਾਂਗਾ ਤੇ ਆਪਣੇ ਉਹਨਾਂ ਨਾਲ ਖੇਲਾਂਗਾ ਭੈਣ ਭਰਾਵਾਂ ਨਾਲ
ਤੇ ਅੱਜ ਕੱਲ੍ਹ ਐਜੂਕੇਸ਼ਨ ਦੇ ਬਾਰੇ ਕੀ ਕਰ ਰਹੇ ਹੋ ਤੁਸੀਂ
ਮੈਂ ਤੇ ਹੱਲੇ ਕੀ ਨਾਮ ਏ ਮੇਰੇ ਹਲੇ ਗ੍ਰੈਜੂਏਸ਼ਨ ਹੋਈ ਏ।
ਹੂੰ ਇੱਕ ਗੱਲ ਦੱਸਾਂ ਅੱਜ ਕੱਲ ਦੀ ਐਜੂਕੇਸ਼ਨ ਨਾ ਬਿਲਕੁਲ ਖ਼ਰਾਬ ਹੀ ਹੈਗੀ ਐ। ਅੱਜ ਕੱਲ੍ਹ ਤਾਂ ਜੋ ਹੈਗਾ ਬਿਜਨਸ ਹੈਗਾ ਸਾਰੀ ਐਜੂਕੇਸ਼ਨ ਈ ਬਿਜਨਸ ਬਣ ਗਈ ਐ ਸਿਰਫ ਡਿਗਰੀ ਦੀ ਵੈਲਊ ਵੀ ਕੀ ਏ ਲੋਕ ਇੰਨਾ ਪੜ੍ਹ ਪੜ੍ਹ ਕੇ ਵੀ ਸਿਰਫ ਵੀਹ ਹਜ਼ਾਰ ਕਮਾ ਰਹੇ ਨੇ ਕੀ ਫਾਇਦਾ ਹੋਇਆ ਉਹਨਾਂ ਦਾ
ਹਾਂ ਕੀ ਕਰ ਕੀ ਕਰ ਹੋਰ ਬਸ, ਹੁਣ ਮੈਂ
ਤੁਸੀਂ ਕੇ ਕਰਦੇ? ਤੁਸੀਂ ਜਾਂਦੇ ਹੋ ਜਿੰਮ, ਤੁਸੀਂ ਜਾਂਦੇ ਹੋ ਜਿੰਮ?
ਆਪਾ ਨ ਲਗਦੈ।
ਕਿੰਨੇ ਵਜੇ? ਕਿੰਨੇੰ ਘੰਟੇ ਕਰਦੇ ਹੋ, ਜਿੰਮ?
ਬਸ ਸਵੇਰੇ ਪੰਜ ਵਜੇ ਜਾਹੀਦੈ, ਤੇ ਸੱਤ ਯਾਂ ਅੱਠ ਵਜੇ ਆ ਜਾਂਨੇ ਆ।
ਅੱਛਾ, ਦੋ-ਤਿੰਨ ਘੰਟੇ ਕਰਦੇ ਹੋ?
ਹ ਹੋ
ਤੇ ਤੁਸੀਂ ਹਰ ਇਤਵਾਰ ਤੇ ਸ਼ਨੀਵਾਰ ਆਉਂਦੇ ਹੋ, ਉੱਥੇ ਦਰਬਾਰ ਸਾਹਿਬ?
ਐਤਵਾਰ।
ਅੱਛਾ।
ਸਵੇਰੇ ਮਿਲ ਜਾਣਾ ਮੈਨੂੰ ਉੱਧਰ ਹੀ।
ਅੱਜ-ਕੱਲ ਦੇ ਬੱਚੇ ਨਾ ਵੇਖੋ, ਉਹਨਾਂ ਨੂੰ ਹੈ ਹੀ ਨਹੀਂ, ਕਿ ਸਾਨੂੰ ਉਹ ਕਰਨੀ ਹੈ ਭਗਤੀ ਕਨੀ ਇਹਨਾਂ ਨੂੰ ਫੋਨ ਈ ਚੈਦਾ, ਕਿ ਸਾਨੂੰ ਫੋਨ ਚਲਾਣਾ, ਐ ਕਰਨਾ ਪੁੱਠੇ ਕੰਮਾ'ਚ ਜ਼ਿਆਦਾ ਧਿਆਨ ਏ, ਅ, ਅੱਜ-ਕੱਲ ਦੇ ਮੁੰਡਿਆਂ ਦਾ।
ਹਾਂ, ਇਹ ਤਾਂ ਗੱਲ ਏ।
ਅੱਜ-ਕੱਲ ਕੁੜੀਆ, ਅੱਜ-ਕੱਲ ਕੁੜੀਆਂ, ਮੁੰਡਿਆਂ ਤੋਂ ਵੱਧ ਹੈਗੀਏਂ। ਇੰਨੀ ਤੇਜ਼ ਕੁੜੀਆ ਹੋ ਗਈਆ ਨੇ ਅੱਜ-ਕੱਲ ਦੀ, ਦੱਸ ਨਹੀ ਸਕਦੇ ਬਸ।
ਐ ਤਾਂ ਗੱਲ ਏ, ਕੁੜੀਆ ਵੀ ਜ਼ਿਆਦਾ ਤੇਜ਼ ਹੁੰਦੀਆਂ ਪਈਆ।
ਹੂੰ, ਅੱਜ-ਕੱਲ ਮਾਂ-ਬਾਪ ਨੂੰ
ਗ੍ਰੈਜੂਏਸ਼ਨ ਕਰ ਲੀਏ ਤੁਸੀਂ, ਅੱਗੇ ਕੀ ਕਰਨਾ ਚਾਹੁੰਦੇ ਹੋ?
ਯਾਰ ਮੈਂ ਸੋਚ ਰਿਹਾ, ਆਪਣਾ ਪੈਹਾ ਇਕੱਠਾ ਕਰਕੇ ਨਾਂ ਬਿਜਨਸ ਖੋਲਾਂ ਅੱਜ-ਕੱਲ ਪੜ੍ਹਾਈ 'ਚ ਕੁਝ ਹੈ ਨਹੀਂ। ਹ ਕਿੰਨੀ ਪੜ੍ਹਾਈ ਸਾਰਾ ਕੁਛ ਬਿਜਨਸ ਹੀ ਬਣ ਗਿਆ ਪੜ੍ਹਾਈ ਵੀ, ਤੇ ਕ੍ਰਿਕੇਟ ਵੀ ਬਿਜਨਸ ਹੀ ਬਣਿਆ ਪਿਆਂ।
ਹੂੰ, ਕਿਸ ਚੀਜ਼ ਦਾ ਬਿਜਨਸ ਖੋਲੋਂਗੇ ਤੁਸੀਂ, ਕੁਛ ਆਈਡੀਆ?
ਮੈਂ ਯਾਰ, ਵੇਖਾਂਗਾ। ਕੋਈ ਨਹੀਂ, ਪੈਹੇ ਇਕੱਠੇ ਹੋਣਗੇ ਤਾਂ ਹੋਏਗਾ।
ਚਲੋ ਠੀਕ ਹੈ, ਬਾਅਦੀ'ਚ
ਜਾਣਾ ਦਰਬਾਰ ਸਾਹਿਬ ਠੀਕ ਹੈ, ਫਿਰ ਬਾਏ।
ਹਾਂਜੀ।
ਸਤ ਸ਼੍ਰੀ ਅਕਾਲ।